ਸ਼ਸ਼ੀ ਕਾਲ ਜੀ।
ਸ਼ਸ਼ੀ ਕਾਲ ਜੀ - ਸ਼ਸ਼ੀ ਅਕਾਲ ਜੀ, ਹੋਰ ਕੀ ਚੱਲ ਰਿਹਾ।
ਹੋਰ ਸਭ ਵਧੀਆ ਤੁਹਾਡਾ ਕੀ ਹਾਲ ਚਾਲ ਏ।
ਸਭ ਵਧੀਆ। ਬਸ ਇਹ ਕਿ ਪੂਰਾ ਦਿਨ ਫੋਨ ਤੇ - ਫੋਨ ਤੇ - ਫੋਨ ਤੇ ਟਾਈਮ ਪਾਸ ਨਹੀਂ ਹੁੰਦਾ ਕਿ ਫੋਨ ਚੁੱਕਣੇ ਆ ਟਾਈਮ ਪਾਸ ਪੂਰਾ ਦਿਨ ਹੁਣ ਵਿਹਲੀ ਹੋਈ ਸੀ ਤੇ ਹੁਣ ਵਾਪਿਸ ਫੋਨ ਤੇ ਆ ਗਈ ਆ ਇੱਕ ਆਦਤ ਜੀ ਬਣ ਗਈ ਏ।
ਹਾਂਜੀ ਬਿਲਕੁਲ। ਫੋਨ ਚੁੱਕਣ ਤੋਂ ਪਹਿਲੇ ਸੋਚਦਾ ਕਿ ਬਸ ਅੱਧਾ ਘੰਟਾ ਦੇਖਾਂਗੇ। ਲੇਕਿਨ ਉਹ ਅੱਧੇ ਤੋਂ ਦੋ ਤਿੰਨ ਘੰਟੇ ਕਿਵੇਂ ਬੀਤ ਜਾਂਦੇ ਨੇ ਪਤਾ ਹੀ ਨਹੀਂ ਚੱਲਦਾ।
ਹਾਂਜੀ। ਇਹ ਤਾਂ ਸਾਨੂੰ ਆਦਤ ਪੈ ਗਈ ਐਵੇਂ ਲਗ ਅੰਦਰ ਆਂਦਾ ਵੀ ਐ ਕਿ ਨਹੀਂ ਬਈ। ਆਦਤ ਅੱਛੀ ਨਹੀਂ ਏ ਤੇ। ਬੱਚਿਆਂ ਨੂੰ ਕਿੰਨਾ ਨੁਕਸਾਨਦਾਇਕ ਏ ਨਾ ਬੱਚਿਆਂ - ਬੱਚਿਆਂ ਦੇ ਅਸੀਂ ਤਾਂ ਚੱਲ ਹੁਣ ਵਿਹਲੇ ਹਾਂ ਲੇਕਿਨ ਬੱਚਿਆਂ ਦੀ ਅੱਗੇ ਫਿਊ- ਚਰ ਏ ਪੜ੍ਹਾਈ ਏ ਕਿੰਨਾ ਫੋਨ ਕਿੰਨਾ। ਇਹ ਹੈ ਕਿ ਫੋਨ ਫਾਇਦਾ ਵੀ ਕਰਦਾ ਲੇਕਿਨ ਡਿਸਟਰਬ ਵੀ ਉਹਨਾਂ ਨੂੰ ਬਹੁਤ ਕਰਦਾ ਪੜ੍ਹਾਈਆਂ- ਭੂੜਈਆਂ ਤੇ ਰੀਲਾਂ ਰੁਲਾਂ ਵੇਖਦੇ ਰਹਿੰਦੇ ਨੇ।
ਲੇਕਿਨ ਅੱਜ-ਕੱਲ੍ਹ ਨਾ ਪੜ੍ਹਾਈਆਂ ਵੀ ਸਾਰੀਆਂ ਫੋਨ ਤੇ ਹੀ ਆ ਗਈਆਂ ਨੇ। ਹਨਾ ਅੱਜ-ਕੱਲ੍ਹ ਤੇ ਸਕੂਲ ਏ ਕਾਲਜਸ ਸਭ ਵਟਸਐਪ ਤੇ ਹੀ ਗਰੁੱਪ ਬਣਿਆ ਹੋਇਆ ਸਭ ਉੱਥੇ ਨੋਟਸ ਆਂਦੇ ਨੇ। ਸਟੂਡੈਂਟਸ ਜਾਣੀ ਆ ਫੋਟੋ ਵੋਟੋ ਖਿੱਚ ਲੈਂਦੇ ਨੇ ਹਨਾ। ਤੇ ਪੜ੍ਹਾਈ ਵਿੱਚ ਅੱਜ ਕਲ ਤੇ ਓਨਲਾਈਨ ਕਲਾਸਾਂ ਵੀ ਹੁੰਦੀਆਂ ਨੇ।
ਹਾਂ ਬਰਾਬਰ ਬਰਾਬਰ ਹੈ ਹਾਂ ਫਾਇਦਾ ਬਹੁਤ ਫਾਇਦਾ ਉਹੀ ਮੈਂ ਬੋਲਿਆ ਉਹੀ ਬੋਲਿਆ ਦੋਨੋ ਪਾਸੇ ਫ਼ਾਇਦੇ ਜ਼ਿਆਦਾ ਨੇ ਨੁਕਸਾਨ ਹੈਵੇ ਲੇਕਿਨ ਫਾਇਦੇ ਜ਼ਿਆਦਾ ਨੇ ਕਿਉਂਕਿ ਅੱਜ-ਕੱਲ੍ਹ ਬੱਚਿਆਂ ਦਾ ਪੂਰਾ ਜੋ ਤੁਸੀਂ ਬੋਲਿਆ ਨੋਟਸ ਵਗੈਰਾ ਸਾਰਾ ਕੁਛ ਫੋਰਮ ਭਰਨ ਹੋਵਣ ਜਾਂ ਸਕੂਲ ਦਾ ਜੋ ਕੋਚਿੰਗ ਕਲਾਸ ਦੇ ਜਿਹੜੇ ਔਨ ਟਾਈਮ ਕਲਾਸਸ ਸਾਰਾ ਕੁਛ ਫੋਨ ਤੇ ਹੀ ਉਹਨਾਂ ਦਾ।
ਬਿਲਕੁਲ।
ਤੇ ਰਿਜ਼ਲਟ ਵੀ ਪੇਪਰ ਵੀ ਰਿਜਲਟ ਵੀ ਸਾਰਾ
ਹਾਂਜੀ ਸਾਰਾ ਰਿਜ਼ਲਟ ਵੀ ਅੱਜ-ਕੱਲ ਔਨਲਾਈਨ ਹੀ ਆ ਜਾਂਦਾ ਐ।
ਹਾਂਜੀ ਹਾਂ ਉਹ ਹੈ ਪੂਰਾ ਮਤਲਬ ਇੱਕ ਤਰ੍ਹਾਂ ਦਾ ਸਰੀਰ ਦਾ ਅੰਗ ਬਣ ਗਿਆ ਵੇ।
ਬਿਲਕੁਲ - ਬਿਲਕੁਲ।
ਤੇ ਇਸ ਤਰ੍ਹਾਂ ਫ਼ਾਇਦਾ ਤੇ ਉਠਾਉਣਾ ਚਾਹੀਦਾ ਵੇ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਬੱਚੇ ਦ ਟਾਈਮ ਪਾਸ ਕਰਨ ਲੱਗ ਪੈਂਦੇ ਨੇ ਰੀਲਾਂ ਵੇਖਣ ਲੱਗ ਪੈਂਦੇ ਨੇ। ਨਹੀਂ ਉਹਨਾਂ ਨੂੰ ਮੈਂ ਸਮਝਾਉਣਾ ਚਾਹੀਦਾ ਕਿ ਨਹੀਂ ਤੁਸੀਂ ਆਪਣੇ ਪੜ੍ਹਾ ਵਾਸਤੇ ਥੋੜ੍ਹਾ ਚਰ ਪੜ੍ਹਾਈ ਵਾਸਤੇ ਯੂਸ ਕਰੋ, ਪ-ਪੜ੍ਹਾਈ ਵਾਸਤੇ ਥੌੜਾ‌ ਜ਼ਰੂਰੀ ਐ, ਉਝ ਅਸੀਂ ਕੀ ਪੜ੍ਹਾਈ ਨੀ ਕਰਨੀ ਹੁੰਦੀ ਬੱਸ। ਲੱਗੇ ਰਹਿੰਣੇ ਆ, ਲੱਗੇ ਰਹਿੰਣੇ ਆਂ, ਉੱਤੇ, ਉੱਤੇ-ਉੱਤੇ, ਰੀਲਾਂ ਜਾਈ ਜਾਂਦੀਆਂ, ਜਾਈ ਜਾਂਦੀਆ ਬੈਕੰਮਦੀਆ ਮਤਲਬ ਇਸ ਤਰਾਂ ਹੋਣਾ ਚਾਹੀਦਾ ਕੋਈ ਕੰਮ ਆਵੇ ਫੋਨ।
ਹਾਂਜੀ, ਬਿਲਕੁਲ, ਜਦ ਤੱਕ ਕੰਮ ਵਾਸਤੇ, ਹਾਂਜੀ। ਕੰਮ ਹੱਸ ਤੇ ' '
ਕੰਮ ਵਾਸਤੇ ਤੇ ਕੀ ਬੋਲੇ ਸੀ ਤੁਸੀਂ?
ਮੈਂ ਕਹਿ ਰਹੀ ਸੀ ਜਦ ਤੱਕ ਕੰਮ ਵਾਸਤੇ ਅਸੀਂ ਯੂਜ ਕਰ ਰਹੇ ਆ। ਉਹ ਨੂੰ, ਤੱਦ-ਤੱਕ ਤੇ ਠੀਕ ਐ, ਲੇਕਿਨ ਅੱਜ-ਕੱਲ੍ਹ ਗੇਮਾਂ ਖੇਡਦੇ ਰਹਿੰਦੇ ਨੇ, ਰੀਲਾਂ ਦੇਖਦੇ ਰਹਿੰਦੇ ਨੇ, ਰੀਲਾਂ ਬਣਾਦੇ, ਸੋ ਇਹ ਸਭ ਦਾ ਕੋਈ ਫਾਇਦਾ ਹੈ ਨੀ ਹਨਾ, ਟਾਈਮ ਵੇਸਟ ਏ।
ਬਰਾਦਾ ਰਹਿ, ਬਰਾਦਾ ਰਹਿ ਤੇ। ਉਝ ਹੁਣ ਸਾਡੇ ਤੇ ਕੀ ਸ਼ੁਰੂ ਹੋ ਗਿਆ। ਹੁਣ ਅਸੀਂ ਤੇ ਘਰ ਲੇਡੀਜ਼ ਹਾਊਸ ਵਈਫ ਆ। ਥੋੜਾ ਜਿਹਾ ਰੀਲਾ-ਰੂਲਾ ਵੇਖ ਲਿਆ ਹੋਰ ਕੀ ਸਾਡੇ ਕੰਮ ਆਣਾ। ਹੁਣ ਸਾਡੇ ਇੱਥੇ ਕੀ ਚੱਲੋ ਹੋ ਗਿਆ। ਔਨਲਾਈਨ ਪਾਠ ਸਹਿਜ ਪਾਠ ਔਨਲਾਈਨ। ਤੁਸੀਂ ਮੰਨੋਗੇ ਨੀ ਸਾਡੀ ਜਿਹੜੀ ਲੀਡਰ ਏ। ਉਹ ਪ੍ਰਕਾਸ਼ ਉਤਸਵ ਆਦਾ ਨਾ ਤੇ ਸੌ ਪਾਠ ਕਰਾਦੀ ਏ ਔਨਲਾਈਨ। ਤੇ ਔਨਲਾਈਨ ਗਰੁੱਪ ਬਣਾਦੀ ਏ। ਪੰਜ ਛੇ ਦਾ, ਪੰਜ ਛੇ ਜਣਿਆਂ ਦਾ ਗਰੁੱਪ ਮੈਂ ਵੀ ਉਹਨਾਂ ਦੇ ਵਿਚ ਮੈਂਬਰ ਆ ਤੇ ਨਹੀਂ ਕੀ ਕੀਤਾ ਤੇ ਨਾਰਾਜ਼ ਆਉਂਦੀ ਐ। ਹੁਣ ਸੁਸਾਇਟੀ ਤੇ ਰਹਿਣਾ ਵੇ। ਤੇ ਰੋਜ਼ ਦਾ ਮੂੰਹ ਆਉਂਦਾ ਸੁਸਾਇਟੀ ਤੇ-ਤੇ ਮੈਂ ਇਹਦਾ ਮੈ ਕਿ ਮੇਰੀ ਫਰੈਂਡ ਤੂੰ ਕਿਹੜੇ ਗਰੁੱਪ ਤੇ ਮੈਂ ਤਿੰਨ ਨੰਬਰ ਤੇ, ਤੂੰ ਕਿਹੜੇ ਗਰੁੱਪ ਤੇ ਐ ਮੈਂ ਪੰਜ ਨੰਬਰ ਤੇ। ਡੰਡਾ ਲੈ ਕੇ ਪੂਰਾ ਪੂਰਾ ਅੱਠ, ਪੂਰਾ ਕਿੰਨੇ ਮੇਰੇ ਖਿਆਲ ਨਾਲ ਸਵੇਰੇ ਚਾਰ ਵਜੇ ਜੋ ਸ਼ੁਰੂ ਹੁੰਦਾ ਵੇ। ਸ਼ਾਮੀ, ਰਾਤੀ ਗਿਆਰਾਂ ਵਜੇ ਤੱਕ ਚੱਲਦਾ। ਇਹ ਗਰੁੱਪ ਨੇ ਤੇ ਇੱਕ-ਇੱਕ ਘੰਟਾ, ਇੱਕ-ਇੱਕ ਘੰਟਾ ਮਤਲਬ ਕਿਸ ਤਰ੍ਹਾਂ, ਕਿਤਨੀ ਫਾਇਦੇ ਵਾਲੀ ਚੀਜ਼ ਏ। ਕਿਤਨੀ ਫ਼ਾਇਦੇ ਵਾਲੀ ਚੀਜ਼ ਏ, ਬਾਣੀ ਆਦੀ ਐ। ਮੂੰਹ ਤੇ ਚੜ੍ਹਦੀ ਐ, ਸਹਿਜ ਪਾਟ ਚੜ੍ਹਦਾ ਵੇ ਇੰਝ। ਅਹ ਇਹਨਾਂ ਨੇ ਦੇਖਿਆ ਜਾ ਅਸੀਂ ਲੇਡੀਜ਼ ਲੋਕ ਵੀ ਬਹੁਤ ਫਾਇਦਾ ਉੱਠਾ ਸਕਦੇ ਆ। ਘਰ ਬੈਠੇ-ਬੈਠੇ।
ਹਾਂਜੀ। ਉਹ ਤੇ ਹੈ ਈ, ਹੋਰ ਕੀ ਅੱਜ-ਕੱਲ੍ਹ ਤੇ ਮੋਬਾਇਲ ਨਾ ਦੇਖੋ ਅਸੀ ਪੇਮੈਂਟ ਕਰ ਸਕਦੇ ਆ, ਹਨਾ ਬਾਹਰ ਇੱਕਦਮ ਨਾ ਕੈਸ਼ 'ਚ' ਹੁੰਦਾ ਖ਼ਤਮ ਹੋ ਜਾਂਦਾ ਐ ਤੇ ਅਸੀਂ ਫੋਨ ਨਾਲ ਪੇਮੈਂਟ ਕਰ ਦਿੱਤੀ ਕਿਤੇ ਗਲਤ ਜਗ੍ਹਾ ਤੇ ਚਲੇ ਗਏ ਆ ਰਸਤਾ ਨੀ ਪਤਾ ਤੇ ਲੋ ਲੋਕੇਸ਼ਨ ਵਗੈਰਾ ਭੇਜ ਸਕਦੇ ਆ। ਲੋਕੇਸ਼ਨ ਨਾਲ ਇੱਧਰ-ਉੱਧਰ ਜਾ ਸਕਦੇ ਆ। ਹੈ ਨਾ ਤੋ- ਅ ਅਗਰ ਯੂਜ ਚੰਗੀ ਤਰ੍ਹਾਂ ਕਰਨਾ ਹੋਵੇ ਤੋ। ਫ਼ੋਨ ਬਹੁਤ ਵਧੀਆ ਚੀਜ਼ ਏ।
ਹਾਂ-ਹਾਂ, ਉਹ ਤੇ ਅੱਜ-ਕੱਲ੍ਹ ਕਿੱਥੇ। ਬੰਦਾ ਕਿੱਥੇ ਅਟਕਿਆ ਆਉਦਾ ਤੇ ਬੱਸ ਆਪਣਾ ਜੀ ਪੀ ਐੱਸ ਖੋਲ੍ਹ ਲੈਂਦਾ ਲੋਕੇਸ਼ਨ ਉੱਥੇ ਬੰਦਾ ਉਹਨੂੰ ਮਦਦ ਤੇ ਪ ਮਦਦ ਆ ਜਾਂਦੀ ਉਹਨੂੰ, ਇਸ ਤਰ੍ਹਾਂ ਬਹੁਤ-ਬਹੁਤ ਫਾਇਦੇ ਵਾਲੀ ਵੀ ਚੀਜ਼ ਐ ਉਝ।
ਹਾਂਜੀ।
ਠ ਉਹ ਇਸ ਤਰ੍ਹਾਂ ਨਾ ਮਤਲਬ ਹੋਰ ਵੀ ਇਹਦੇ ਵਿੱਚ ਮਤਲਬ ਅੱਧ ਸਾਨੂੰ ਹੋਰ ਵੀ ਅਸੀਂ ਕਿੰਨਾ ਕੁਛ ਪਾਇਆ ਮਤਲਬ ਬਾਣੀ ਵੀ ਆ ਜਾਂਦੀ ਆ ਪੂਰੀ। ਫਿਰ ਅਹ ਗੁਰਬਾਣੀ ਸਚਰ ਵਿੱਚ ਵੀ ਸਾਨੂੰ ਹੁਕਮਨਾਮਾ ਸਵੇਰੇ ਸਾਰਾ ਕੁਝ ਮਿਲ ਜਾਂਦਾ ਆ। ਲਾਈਵ ਪੀ ਟੀ ਸੀ ਮਿਲ ਜਾਂਦਾ। ਓਦਾਂ ਦੇਖਿਆ ਜਾਏ।
ਐਪਲੀਕੇਸ਼ਨ ਵੀ ਆ ਗਈਆਂ ਨੇ ਤੁਸੀਂ ਪੜਕੇ ਕੇ ਸ਼ਬਦ ਵਗੈਰਾ ਬੋਲ ਸਕਦੇ ਓ। ਪਾਠ
ਹਾਂਜੀ ਹਾਂ ਉਹ ਪਿੱਛੇ ਦੇਖ ਕੈਸੀ ਆਵਾਜੇ ਦੇ ਨੋਟੇਸ਼ਨ ਵੀ ਆ ਗਏ ਸਨ। ਇਹ ਕੀਰਤਨ ਕਰਨ ਦੇ ਨੋ ਨੋਟੇਸ਼ਨ ਲਾਈਵ ਕਲਾਸਸਿਸ ਆਂਦੀ ਆ ਨੋਟੇਸ਼ਨ ਆਂਦੀ ਆ ਕੀਰਤਨ ਦੀਆਂ। ਹਾਂਜੀ ਬਹੁਤ ਮਤਲਬ ਅਣਗਿਣਤ- ਅਣਗਿਣਤ ਫਾਇਦੇ ਨੇ ਬੱਚਿਆਂ ਦੇ। ਇਹਦੇ ਮਤਲਬ ਇਹ ਹੈਗੇ‌ ਖਾਨ ਨੁਕਸਾਨ ਵਾਲੀਆਂ ਚੀਜ਼ਾਂ ਨੂੰ ਨਹੀਂ ਉਹਨੂੰ ਇਰੇਸ ਕਰ ਦੇਣਾ ਚਾਹੀਦਾ। ਬੱਚਿਆਂ ਨੂੰ ਸਕਿਪ ਕਰ ਦੇਣਾ ਚਾਹੀਦਾ ਵੇ।
ਹਾਂਜੀ -ਹਾਂਜੀ ਬਿਲਕੁਲ ਇਵੇਂ।
ਇਹ ਵਾਲੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ।
ਹਾਂਜੀ
ਕਿੰਨਾ ਕੁਝ ਆ ਜਾਂਦਾ ਸਾਨੂੰ ਕਿੰਨਾ ਹੈਲਪ ਮਿਲ ਜਾਂਦੀ ਐ।
ਹਾਂ-ਹਾਂ ਬਿਲਕੁਲ ਨਈਆਂ -ਨਈਆਂ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਨੇ। ਯੂ ਟਿਊਬ ਤੇ ਤੁਸੀਂ ਕੁਛ ਵੀ ਸਿੱਖ ਸਕਦੇ ਓ। ਪੜ੍ਹਾਈ ਤੋਂ ਲੈ ਕਰ ਕੇ। ਕੁਕਿੰਗ ਹੋਰ ਵੀ ਜੋ ਵੀ ਤੁਹਾਨੂੰ ਟੈਕਨੀਕਲ ਕੋਈ ਸਕਿੱਲ ਚਾਹੀਦੀ ਐ। ਕੁਛ ਕੁਛ ਵੀ ਹੋਵੇ ਹਨਾ ਮਿਲ ਜਾਂਦਾ ਯੂਟਿਊਬ 'ਚ। ਹਨਾ ਉਹ ਬਿਲਕੁਲ ਫਰੀ ਆਫ ਕੋਸਟ ਹੁੰਦਾ ਐ। ਤੁਹਾਨੂੰ ਇੱਕ ਰੁਪਇਆ ਵੀ ਦੇਣਾ ਨੀ ਪਏਗਾ। ਹਨਾ। ਉਹਨਾ ਕੌਣ ਨੀ ਸਿਖਾਂਦਾ ਫਰੀ।
ਹਾਂਜੀ ਬਰਾਬਰ ਆ। ਬਰਾਬਰ ਆ। ਤੇ ਮੌਸਮ ਮੌਸਮ ਵੀ ਆ ਜਾਂਦਾ ਸਾਹਮਣੇ ਹੁਣ ਮੌਸਮ ਦਾ ਖੋਲੋ‌। ਮ -ਮੌਸਮ ਦਾ ਵੀ ਐਪ ਆ ਜਾਂਦਾ ਪੂਰਾ ਕਿੱਧਰ ਜਾਈਏ ਕਿ ਨਹੀਂ। ਕਿਹੜੇ ਇਲਾਕੇ ਕਿਤੇ ਜਾਈਏ ਕਿ ਨਹੀਂ ਜਾਈਏ ਕਿੱਧਰ ਬਰਸਾਤ ਹੋ ਰਹੀ ਐ। ਕਿੱਧਰ ਕਿੱਧਰ ਮੌਸਮ ਖ਼ਰਾਬ ਐ ਉਹ ਵੀ ਆ ਜਾਂਦਾ ਵ ਪੂਰਾ। ਹ ਹੁਣ ਇ- ਇਧਰ ਇਹਨਾਂ ਨੇ ਪ੍ਰੋਗਰਾਮ ਬਨਾਣਾ ਸੀ ਕਈਆਂ ਮੇਰੇ ਪਹਿਚਾਣ ਵਾਲਿਆਂ ਨੇ। ਕੇਰਲਾ ਸਾਈਡ ਸਾਊਥ ਤੇ ਤੇ ਦੇਖਿਆ ਤੇ ਉੱਥੇ ਗਰਮੀ ਬਹੁਤ ਕੈਂਸਲ ਕਰ ਦਿੱਤਾ। ਮਤਲਬ ਫੋਨ ਤੇ ਹੀ ਪਤਾ
ਹਾਂਜੀ ਜੀ ਫੋਨ ਤੇ ਹੀ ਪਤਾ ਚੱਲ ਗਿਆ। ਸਹੀ ਗੱਲ ਐ।
ਓਦਾਂ ਦੇਖਿਆ ਜਾਏ ਤੇ ਮਤਲਬ ਥੋੜ੍ਹਾ ਜਿਹਾ ਇਹ ਫਰੋਡ -ਫਰੂਡ ਵੀ ਹੁੰਦੇ ਨੇ।
ਹਾਂਜੀ। ਫਰੋਡ ਵੀ ਹੁੰਦੇ ਨੇ। ਹਾਂਜੀ। ਉਹ ਤੇ ਹੈ।
ਕੀ ਬੋਲਦੇ ਨੇ ਉਹਨੂੰ ਕੁਛ ਉਹ ਨ ਹੁੰਦਾ ਨਾ ਕੁਛ ਫੇਕ -ਫੇਕ ਆਈਡੀ ਹੁੰਦੀ ਐ। ਕੁਛ ਕਰ ਲੈਂਦੇ ਨੇ ਉਹ ਲੋਕ, ਸਕੈਮਰ ਹੁੰਦੇ ਨੇ। ਉਹ -ਉਹ ਉਦੋਂ ਤੋਂ ਸਾਨੂੰ ਬਚਣਾ ਚਾਹੀਦਾ। ਉਹ ਸਭ ਚੀਜ਼ਾਂ ਸਿੱਖ ਲੈਣੀਆਂ ਚਾਹੀਦੀਆਂ ਨੇ। ਕਿ ਮਤਲਬ ਨਹੀਂ ਕਿੰਨਾ ਵੀ ਵਟਸਐਪ ਤੇ ਕੋਈ ਚੈਟ ਕਰੇ ਖੋਲਣਾ ਨਹੀਂ ਬਿਲਕੁਲ। ਆਪਣਾ -ਆਪਣਾ ਐ ਆਪਣਾ ਨੰਬਰ ਨੀ ਬੋਲਣਾ ਕੁਛ ਨੀ।
ਉਹ ਤੇ ਕੁਛ ਵੀ ਅਨਨੋਨ ਨੰਬਰ ਤੋਂ ਕੁਛ ਵੀ ਆਂਦਾ ਐ। ਉਹ ਮੇਨ ਗੱਲ ਜੋ ਲਿੰਕ ਵਗੈਰਾ ਕੋਈ ਇਹੋ ਜਿਹਾ ਭੇਜਦਾ ਕੋਈ ਅਣਜਾਣ ਇਨਸਾਨ ਤੇ ਉਹ ਉਹ ਗਲਤ ਹੋ ਜਾਂਦਾ ਐ। ਕਿ ਵੀ ਗਲਤ ਲਿੰਕ 'ਚ' ਅਸੀਂ ਕਲਿੱਕ ਕਰ ਦਿੱਤਾ ਤੇ ਪਤਾ ਚੱਲਾ ਤੁਹਾਡਾ ਅਕਾਊਂਟ ਵ ਜਹਦਾ ਉਹ ਮਤ ਮਤਲਬ ਪੈਸੇ ਵਗੈਰਾ ਖ਼ਤਮ ਹੋ ਗਏ ਕੱਟ ਹੋ ਗਏ ਅਕਾਊਂਟ 'ਚ' ਹਨਾ, ਔਰ ਫਿਰ ਟ-ਟੱਚ ਵਾਲੀ ਸਕਰੀਨ ਦਾ ਇਹ ਵੀ ਐ ਕਿ ਤੁਸੀਂ ਗਲਤ ਟੱਚ ਚੱਲ ਦਿੱਤਾ ਤੇ ਪਤਾ ਚੱਲਿਆ ਕਿਤੇ ਹੋਲ ਦਾ ਹੋਰ ਹੀ ਚਲਾ ਗਿਆ ਕਿਸੇ ਨੂੰ ਕਾਲ ਕਰਨ ਬੈਠੇ ਕਿਸੇ ਕਿਸੇ ਹੋਰ ਨੂੰ ਹੀ ਲੱਗ ਗਿਆ।
ਹਾਂ, ਉਹ ਵੀ ਮੁਸ਼ਕਿਲ ਐ ਉਹ ਵੀ ਰਾਤੀ-ਰਾਤੀ ਲੱਗ ਜਾਂਦਾ ਕਦੀ-ਕਦੀ
ਪੀ ਆਈ ਕਰਨ ਬੈਠੇ ਤਾਂ ਇੱਕ ਪਤਾ ਚੱਲਿਆ ਇੱਕ ਚਲੋਂ ਜ਼ਿਆਦਾ ਲੱਗ ਗਿਆ। ਉਹਨੂੰ ਭੇਜਣੇ ਸੀ। ਦੋ-ਹਜ਼ਾਰ ਤੇ ਵੀਹ-ਹਜ਼ਾਰ ਚਲੇ ਗਏ।
ਹਾਂਜੀ, ਇਹ ਵੀ ਗ਼ਲਤ ਕੰਮ ਹੋ ਜਾਂਦਾ। ਇਦਾਂ ਦੇ ਵੀ ਗ਼ਲਤ ਕੰਮ ਹੋ ਜਾਂਦਾ ਤੁਹਾਨੂੰ ਪਤਾ ਇਹ ਤਾਂ ਭੈਣ ਜੀ ਹੁਣ ਰੇਲਵੇ ਦੀ ਟਿਕਟ ਤੇ ਬੁੱਕ ਹੁੰਦੀ-ਹੁੰਦੀ ਐ-ਹੁੰਦੀ। ਇਹ ਜਿਹੜੀ ਐ, ਟਰੇਨਾਂ ਤੇ ਟਾਈਮ ਤੇ ਆਂਉਦੀਆਂ ਉਹ ਵੀ ਪਤਾ ਪਤਾ ਲੱਗ ਜਾਂਦਾ, ਤੇ ਬੰਬਈ ਕਿ ਹੁਣ ਬੰਬਈ ਤੇ ਜਿਹੜੀਆਂ ਲੋਕਲ ਟ੍ਰੇਨ ਹੁੰਦੀਆਂ ਨੇ ਨਾ, ਅਹ ਕਿਹੜੇ ਪਲੇਟ-ਫਾਰਮ ਤੇ ਕਿਹੜੀ ਗੱਡੀ ਹੁਣ ਉਹਨਾਂ ਦੇ ਰਸਤੇ ਛੋਟੇ ਹੁੰਦੇ ਨੇ ਦੋ-ਦੋ ਘੰਟੇ ਤੇ ਤੇ ਕਿਹੜੇ-ਕਿਹੜੇ ਰਸਤੇ ਤੋਂ ਕਿਹੜੀ ਜਾਣੀ ਆ ਕਿਹੜੇ ਰਾ ਕਿਹੜੇ ਪਲੇਟਫੋਮ ਤੇ ਕਿਹੜੀ ਗੱਡੀ ਆਣੀ ਏ ਦੌੜ-ਦੌੜ ਕੇ ਪਲੈਟਫੋਮ ਤੇ ਜਾ ਕੇ ਪਕੜ ਲਓ, ਉਹਨਾਂ ਦਾ ਜਿਹੜੀ ਜਰਨੀ ਦੋ-ਦੋ ਘੰਟੇ ਦੀ ਹੁੰਦੀ ਜੋਬ ਵਾਲੇ ਬੰਦਿਆਂ ਜੋਬ ਵਾਲਿਆਂ ਵਾਸਤੇ ਬਹੁਤ ਅੱਛਾ ਹੋ ਗਿਆ ਵਾਲ ਫੋਨ ਤੇ ਹੀ ਪੂਰਾ ਆ ਜਾਂਦਾ ਐੱਮ -ਇੰਡੀਕੇਟਰ, ਐੱਮ- ਇੰਡੀਕੇਟਰ ਐਪ ਖੋਲੋ ਤੇ ਉਹਦੇ ਚੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਪੂਰਾ ਬੰਬਈ ਦਾ ਗੱਡੀਆਂ ਦਾ ਲੋਕਲ ਟਰੇਨਾਂ ਦਾ ਕਿੰਨਾ ਸੁੱਖ ਹੋ ਜਾਂਦਾ ਉਹਨਾ ਨੂੰ ਬੱਚਿਆਂ ਨੂੰ
ਇਹ ਜੋ ਝੰਜਟ ਸੀ ਇਹਨੂੰ ਪੁੱਛੋ ਫਿਰ ਇਹ ਸਟੇਸ਼ਨ 'ਚ' ਜਾਓ ਇਹ ਵਾਲੇ ਇੱਧਰ ਜਾਓ, ਹਾਂਜੀ।
ਓਕੇ।
ਉਹ ਬੱਸ ਹੁਣ, ਬੱਸ ਫੋਨ ਤੇ ਹੀ ਦੇਖੋ।
ਹਾਂਜੀ, ਬੱਸ, ਬੱਸ, ਬੱਸ ਬਹੁਤ ਕੁਛ ' ' ਹਾਂਜੀ। ਹਾਂਜੀ, ਏਦਾਂ ਦੇਖਿਆ ਜਾਏ ਤੇ ਫੋਨ ਤੇ ਮਤਲਬ ਗੁਣ ਬਹੁਤ ਨੇ। ਉਹ ਹੁਣ ਮੈਂ ਸੈ ਆਪਣੀ ਸੈਲੀ ਨਾਲ ਗੱਲ ਕਰ ਰਹੀ ਸੀ ਕਹਿੰਦੀ ਐ ਮੈਂ ਅੱਛਾ, ਇਹ ਵੀ ਹੁੰਦਾ। ਕਹਿੰਦੀ ਗੋਲਡ ਦਾ ਨਾ ਕਰੰਸੀ ਵੀ ਅਸੀਂ ਵਿੱਚ ਮਤਲਬ ਪੈਸੇ ਜਮ੍ਹਾਂ ਕਰ ਸਕਦੇ ਆ। ਸਿੱਧਾ ਗੋਲਡ ਦਾ ਲੋਨ ਬਟਨ ਦਵਾ ਦੇਣਾ ਤੇ ਗੋਲਡ ਸਾਡਾ ਪੈਸਾ ਉੱਥੇ ਜਮ੍ਹਾਂ ਹੋ ਜਾਂਦਾ ਰੋਜ਼ ਦਾ ਰੋਜ਼।
ਹਾਂਜੀ, ਬਿਲਕੁਲ ਲੋਨ ਵਗੈਰਾ ਤੇ ਅੱਜ ਔਨਲਾਈਨ ਮਿਲ ਜਾਂਦੇ ਨੇ ਫੋਨ ਤੇ ਹੀ ਤੁਸੀਂ ਲਓ, ਤੁਹਾਨੂੰ ਇੱਕ, ਦੋ ਘੰਟੇ 'ਚ' ਆ ਜਾਣਗੇ ਪੈਸੇ ਡਿੱਸ -ਕੋਚ ਹੋ ਜੇ ਗਾ। ਹਨਾ, ਬੱਸ ਇੰਨਾ ਹੀ ਆਸਾਨ ਹੈ ਕਿ ਫੋਨ 'ਚ' ਲੋਨ ਲੈਣਾ।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
ਇੱਕ, ਦੋ ਘੰਟੇ ਦੇ ਤੁਸੀਂ ਲੋਨ ਲੈ ਕੇ ਆਪਣਾ ਕੰਮ ਨਿਪਟਾ ਲੋ ਬੱਸ।
ਹਾਂ ਲੋਨ ਵਾਲਿਆਂ ਨੇ ਤਾਂ ਬਹੁਤ ਕੰਮ ਖ਼ਰਾਬ ਕੀਤਾ ਹੋਇਆ ਤਾਂ ਹੀ ਤੇ ਲੋਕਾਂ ਦੇ ਘਰ ਸਾਰੇ ' ' ਬਹੁਤ ਲੋਨ ਆਲੇ ਤੇ ਬਹੁਤ ਐਡਾਂ ਕਰਦੇ ਪਏ ਨੇ ਅੱਜ-ਕੱਲ੍ਹ। ਫੋਨਾਂ ਤੇ, ਸਾਡਾ ਸਾਡੇ ਕੋਲ ' ' ਕੰਪਨੀਆਂ। ਨੇ ਕਿੰਨੀਆਂ ਕੰਪਨੀਆਂ ਆਗੀ ਆਂ ਨੇ ਲੋਨ ਲੈ ਲਓ, ਲੋਨ ਲੈ ਲਓ ਸਾਰੇ। ਕੋ ਐਦਾ।
ਹਾਂ ਨਹੀਂ ਉਹ ਪਤਾ ਇੱਕ ਵਾਰ ਉਹਨਾਂ ਦਾ ਨੰਬਰ ਚਲਾ ਜਾਏ ਫਿਰ ਤੇ ਉਹ ਵਾਰ - ਵਾਰ ਕੋਲ ਕਰਦੇ ਨੇ।
ਫੋਨ ਕੋਣ ਕਰਦੇ ਨੇ ਫਿਰ ਏਦਾਂ ਬੰਦਾ ਲਲਚਾ ਜਾਂਦਾ ਕਿ ਬਾਅਦ ਚੋਂ ਫਿਰ ਰਿਸ਼ਤਾ ਕਰੜਦੇ ਰਹੋ ਬਹੁਤ ਫ਼ਾਇਦੇ ਬਹੁਤ ਨੇ ਨੁਕਸਾਨ ਵੀ ਬਹੁਤ ਨੇ ਰੋਜ਼ ਈ ਕੋਲਾ ਕਰਦੇ ਰੋਜ਼ ਕੋਲਾ ਕਰਦੇ ਹੁਣ ਤੇ ਸਿਲਵਰ ਦਾ ਸਿਲਵਰ ਦਾ ਵੀ ਆ ਗਿਆ ਸਿਲਵਰ ਦਾ ਵੀ ਚਾਂਦੀ ਦਾ ਲੱਗ ਗਿਆ। ਤੁਸੀਂ ਚਾਂਦੀ ਖਰੀਦਲੋ ਤੇ ਹੁਣ ਤੁਹਾਡਾ ਜਿਹੜਾ ਕੀਮਤ ਐ। ਉਹਦੇ ਵਿੱਚ ਆ ਜਾਏਗੀ ਤੇ ਜਦੋਂ ਅਸੀਂ ਪੈਸੇ ਕਢਾਣੇ ਨੇ ਤੇ ਸਗੋਂ ਜਦੋਂ ਚਾਂਦੀ ਦਾ ਰੇਟ ਵੱਧ ਹੈਗਾ ਸਾਲ ਬਾਅਦ ਉਹਲਾ ਰੇਟ ਆ ਜਾਏਗਾ ਏਦਾਂ ਨੀ ਹੁੰਦਾ ਆ ਹੁਣ।
ਅੱਛਾ, ਹਾਂਜੀ।
ਹੁਣ ਕਰਾਂਸੀ ਪਾਉ ਆਪਣੀ। ਮੋਬਾਇਲ ਤੇ ਪੈਸੇ ਜਮ੍ਹਾਂ ਕਰਦੋ ਜਦੋਂ ਤੰਗੀ-ਤੰਗੀ ਹੋਏਗੀ ਤੁਹਾਨੂੰ ਫ਼ਾਇਦ ਮਿਲ ਜਾਏਗਾ। ਏਦਾਂ ਉਹ ਮੇਰੀ ਸੇਹਲੀ ਹੁਣੇ ਤਰਿਆ ਚਲੋ ਭੈਣ ਜੀ ਬਾਹਰ ਕੋਈ ਆਇਆ ਮੈਂ ਬਾਚ ਚੋਂ ਗੱਲ ਕਰਨੀ ਆ ਹੋਰ ਵੀ ਬਹੁਤ ਅੱਛਾ ਲੱਗਿਆ। ਚਲੋ ਬਾਚ ਚੋਂ ਗੱਲ ਚਲੋ ਅੱਛਾ ਵਾਹਿਗੁਰੂ, ਸ਼ਸ਼ੀ ਅਕਾਲ ਜੀ।